ਹੈਲੋ ਹੈਲੋ-ਹੈਲੋ-ਹੈਲੋ ਹਾਂਜੀ ਸਤਿ ਸ੍ਰੀ ਅਕਾਲ।
ਭੈਣਜੀ ਤੁਹਾਡੀ ਆਵਾਜ਼ ਘੱਟ ਪਿੱਛੋਂ ਆਵਾਜ਼ ਜਾਦਾ ਆਉਂਦੀ ਏ ਕੀ ਗੱਲ ਭੈਣਜੀ ਕਿੱਥੇ ਬਾਹਰ ਆਇਓ
ਮੈਂ ਬਾਹਰ ਨੀ ਮੇਰੇ ਬੱਚੇ ਖੇਲਦੇ ਪੈਣ ਰੂਮ ਚ ਨਾ
ਅੱਛਾ-ਅੱਛਾ-ਅੱਛਾ ਤੁਸੀਂ ਥੋੜਾ ਜਿਹਾ ਸ਼ਾਂਤੀ ਚ ਹੋ ਜਾੋ ਆਪਾਂ ਨਾ ਕੋਈ ਜ਼ਰੂਰੀ ਗੱਲ ਕਰਾਂਗੇ
ਰੂਮ ਚ ਨਾ ਨੈਟਵਰਕ ਨ ਆਉਂਦੇ ਮੇਰੇ ਬਾਹਰ ਨੈਟਵਰਕ ਨੀ ਆਉਂਦੇ ਇਹਨਾਂ ਨੂੰ ਮੈਂ ਚੁਪ ਕਰਾ
ਜਵਾਕਾਂ ਨੂੰ ਕੋ ਚੁੱਪ ਕਰ ਲੋ ਇੱਕ ਇੱਕ ਟੋਫੀ ਫੜਾ ਦੋ ਨਾ ਭੈਣ ਜੀ ਇਹਨਾਂ ਨੂੰ ਚੁੱਪ ਕਰ ਜਾਣਾ
ਕੋਈ ਨੀ ਹੁੰਦੇ ਜੇ ਮੈਂ ਆਪਣੇ ਹਿਸਾਬ ਨਾਲ ਲਦੀ ਹਾਂ
ਹਾਂ ਚਾਹੇ ਡੰਡਾ ਲੈ ਕੇ ਕਰਾਓ ਚਾਹੇ ਜਿਵੇਂ ਮਰਜੀ ਚੁੱਪ ਕਰਾਓ ਇਹਨਾਂ
ਹੋਰ ਦੱਸੋ
ਹੋਰ ਬਸ ਮੈਂ ਕਿਹਾ ਅੱਜੇ ਤੁਸੀਂ ਕਿੱਥੇ ਗੈਬ ਹੋ ਗਏ ਹੋ ਇੱਕ ਤਾਂ ਸਾਡੇ ਭਾਜੀ ਇੱਕ ਜਾਨ ਖਾ ਗਏ
ਅੱਛਾ ਮੈਂ ਮੇਰੇ ਖੁਦ ਮੈਂ ਸਵੇਰ ਦੀ ਇੱਕ ਵੀ ਕੋਲ ਨੀ ਕੀਤੀ ਇੱਕ ਵੀ ਕੋਲ ਸੀ
ਦੇਖਲੋ ਪਤਾ ਨੀ ਕਿੱਦਾਂ ਦਾ ਦਿਨ ਚੜੇਆ ਮੈਂ ਤਾਂ ਇੱਕ ਕੋਲ ਕਰਕੇ ਈ ਪਛਤਾਈ ਸੀ ਸਵੇਰੇ-ਸਵੇਰੇ ਮੈਨੂੰ ਐਂ ਸੀ ਮੈਂ ਸੋਨੇ ਤਰੀਕੇ ਨਾਲ ਥੋਡਾ ਥੋਨੂੰ ਮੈਸੇਜ ਪਾਏਆ। ਠੀਕ ਆ, ਤੇ ਮੈਂ ਕਿਆ ਵੀ ਚਲੋ ਵੀ ਵਧੀਆ ਹੋਜੂਗਾ, ਓ ਭਾ ਜੀ ਨੇ ਏਹੋ ਜੀ ਕੋਲ ਕੀਤੀ ਪਤਾ ਨੀ ਕੀ ਔ ਓਨਾਂ ਨੇ ਕੀ ਏਦਾਂ ਦੀ ਕੀ ਲਾਇਆ ਕੀ ਨਈਂ। ਕੀਤਾ ਓ ਮੈਂ ਕੋਲ ਏ ਨਾ ਚੱਕ ਪਾਈ ਸੁੱਤੀ ਰਈ ਆਂ ਜੀ ਅੱਜ ਤਾਂ ਸਾਰਾ ਦਿਨ ਸੁੱਤੀ ਰਈ ਆਂ।
ਆਈ ਨਾ ਮੈਂ ਵੀ ਠੀਕ ਐ ਅਸੀਂ ਭਾਜੀ ਨੂੰ ਫੋਨ ਕਰ ਦੋਗੇ ਭਾਜੀ ਨੂੰ ਮੈਂ ਫੋਨ ਕੀ
ਭੈਨ ਜੀ ਏਨਾਂ ਦੀ ਬੱਚਿਆਂ ਦੀ ਵਾਜ਼ ਥੋੜੀ ਹੌਲੀ ਕਰਾਏਓ ਭੈਨ
ਗੀ ਅਨ
ਹੈਂ ਤੇ ਹੁਨ, ਏਦਰ ਆ
ਹੈਲੋ
ਹਾਂਜੀ ਆਪ ਹੁਨ ਬੋਲੋ ਮੈਂ ਨੀ ਬੋਲਨਾ ਹੈਗਾ। ਮੈਂ ਕੈ ਰਈ ਸੀ ਮੈਂ ਵੀ ਸਵੇਰੇ ਭਾਜੀ ਨੂੰ ਫੋਨ ਕੀ ਵੈਸੇ ਮੈਨੂੰ ਕੰਮ ਸੀ ਤੇ ਓਨਾਂ ਨੇ ਮੈਨੂੰ ਮਨਾ ਕਰ ਦਿੱਤਾ। ਮੈਨੂੰ ਕੈਂਦੇ ਕੇ ਨਈਂ ਮੇਰੇ ਕੋਲ ਨਾ ਟਾਈਮ ਈ ਨਈਂ ਐ ਮੈਂ ਕਿਆ ਤੁਆਡੇ ਕੋਲ ਟਾਈਮ ਪਤਾ ਨੀ ਓਦੇ ਮੋਦੀ ਦੇ ਪੀਏ ਹੈਗੇ।
ਕੀ ਏ ਪਾਂ
ਮੰਮਾ ਕੋਲ ਮੋ
ਥੋਨੂੰ ਮੈਂ ਇੱਕ ਗੱਲ ਸੁਨਾਨੀ ਆਂ ਸੁਨੋ ਫੇਰ ਤੁਸੀਂ ਵੀ ਥੋਨੂੰ ਮੈਂ ਭਾਜੀ ਦੀਆਂ ਗੱਲਾਂ ਦੱਸਾਂ, ਭਮਾਂ ਦੀ ਤੁਸੀਂ ਦੱਸ ਦਿਓ ਜਾ ਕੇ, ਹਾਂ। ਅਸੀਂ ਨਾ ਰਾਤ ਨੂੰ ਨਾ ਆਈਸ ਕਰੀਮ ਖਾਂਦੀਆਂ-ਖਾਂਦੀਆਂ ਪੈਦਲ ਆ ਰੀਆਂ ਸੀਗੀਆਂ, ਅਸੀਂ ਆਈਸ ਕਰ੍ਰੀਮ ਲੈਨ ਗਈਆਂ ਸੀ। ਮੇਰੀ ਨਨਾਨ ਸਾਰੇ ਬੱਚੇ ਅਸੀਂ ਠੀਕ ਆਂ, ਓਥੋਂ ਭਾਜੀ ਐਂ ਮੈਂ ਕੈਨੀ ਆਂ ਰੇਲ ਗੱਡੀ ਆਂਗੂ ਤੁਰਿਆ ਆਵੇ।
ਅੱਛਾ।
ਰੇਲ ਗੱਡੀ ਵਾਂਗੂ ਤੁਰਿਆ-ਤੁਰਿਆ ਆਵੇ ਕੰਨ ਨੂੰ ਫੋਨ ਲਾਇਆ ਵਾ ਭਾਜੀ ਦੇ। ਮੈਂ ਰੋਕ ਲਿਆ, ਮੈਂ ਕਿਆ ਪੈਲਾਂ ਤਾਂ ਖਾਓ ਭਾਜੀ ਊਂ ਤਾਂ ਥੋਡੇ ਕੋਲ ਟੈਮ ਨੀ ਮੈਂ, ਨਈਂ ਕੈਂਦਾ ਮੈਂ ਰੋਟੀਆਂ ਲੈਨ ਚੱਲੇਆਂ। ਦੇਖੇਆ ਤਾਂ ਕਿਸੇ ਨਾਲ ਗੱਲਾਂ ਕਰਦਾ ਸੀ ਓ ਕੇੜੀ ਕੋਈ ਐਪ ਆਲਾ ਕੰਮ ਮਿਲਿਆ ਹੋਨਾ ਭਾਜੀ ਨੂੰ। ਓ ਗੱਲਾਂ ਮਾਰੇ ਤੇ ਸਾਨੂੰ ਕਹੇ ਸਾਡੇ ਕੋਲ ਤਾਂ ਟੈਮ ਈ ਨੀ। ਫੋਨ ਕਰਨ ਨੂੰ, ਤੁਸੀਂ ਲਾ ਲੋ ਸਾਬ ਭਾਜੀ ਕਿੱਡਾ ਚਲਾਕ ਆ।
ਫਿਰ ਤੇ ਮੈਨੂੰ ਵੀ ਲੋਕ ਬੋਲਨ ਲਾਗੇ ਨੇ, ਏਸੇ ਗੱਲ ਤੇ
ਭਾਈ ਥੋਨੂੰ ਮੈਂ ਕੀ ਗੱਲ ਦੱਸਾਂ ਫਿਰ ਮੁੜ ਕੇ ਮੈਂ ਗੁੱਸਾ ਹੋਈ ਤਾਂ ਮੈਨੂੰ ਅੱਧੀ ਰਾਤ ਨੂੰ ਕੈਂਦੇ ਭਾਜੀ ਫੋਨ ਲਾ ਲੋ ਜਾਂ ਕਰਲੋ ਮੈਂ ਕਿਆ ਲਾਊਂਂਗੀ ਕਰੂੰਗੀ
ਭੈਨ ਨੂੰ ਮੈਂ ਵੀ ਅੱਧੀ ਰਾਤ ਕੀਤਾ ਤੁਸੀਂ ਮੰਨੋ ਨਾ ਕੇ ਮੈਂ ਦਸ ਸਾਢੇ ਦਸ ਵਜੇ ਫੋਨ ਕੀਤਾ। ਓ ਵੀ ਏਨਾਂ ਦਾ ਫੋਨ ਆਏਆ ਭਾਜੀ ਦਾ ਈ। ਕੀ ਮੈਨੂੰ ਨਾ ਹੁਨ ਕੋਲ ਕਰ ਲੈ ਮੈਂ ਫਰੀ ਆਂ ਮੈਨੂੰ ਕੋਲ ਕਰ।
ਕੰਮ ਪੂਰੇ ਨੀ ਜਦੋਂ ਆਪਦਾ ਕੰਮ ਪੂਰਾ ਕਰਨਾ ਹੁੰਦਾ ਨਾ ਫੇਰ ਸਾਨੂੰ ਈ ਫੋਨ ਲੌਂਦਾ। ਓ ਕੈਂਦੇ ਆ ਨਾ ਡੂਬਤੇ ਕੋ ਤਿਨਕੇ ਕਾ ਡੂਬ ਕੋ ਤਿਨਕੇ ਕਾ ਸਹਾਰਾ ਓ ਸਾਨੂੰ ਤਿਨਕੇ ਦੇ ਸਹਾਰੇ ਨਾਲ ਆਪ ਲੰਘ ਜਾਂਦਾ ਅੱਗੇ ਸਾਨੂੰ ਕੁਛ ਨੀ ਏ ਕਰਦਾ।
ਹਾਂ ਕਹਿੰਦਾ ਮੈਨੇ ਨ ਮੈਂ ਅੱਜ ਰੋਟੀ ਬਣਾਈ ਚਾਂਪ ਲੈ ਕੇ ਆ ਬਣਾਈ ਆ ਦਾਲ ਮਖ ਮੱਖਨੀ ਬਣਾਈ ਏ ਨਾਲੇ ਫੁਲਕੇ ਲੈ ਕੇ ਆਏ ਬਾਹਰੋਂ।
ਐਵੇਂ ਭਾਜੀ ਕਈ ਵਾਰੀ ਗੱਪ ਵੀ ਮਾਰਦੇ ਹੋਣੇ ਆ। ਚਾਹ ਪਾਣੀ ਦਾ ਗਲਾਸ ਤਾਂ ਲੈ ਕੇ ਪੀ ਨੀ ਸਾਕਦੇ ਭਾਜੀ।
ਕਹਿੰਦੇ ਸਾਡੇ ਰਿਸ਼ਤੇਦਾਰਾਂ ਨੇ ਆਣਾ ਜੇ ਉਹ ਪਹੁੰਚੇ ਹੀ ਨਹੀਂ। ਫੇਰ ਮੈਂ ਰੋਟੀ ਸਾਰੀ ਬਣ ਦੀਤੀ ਆ ਕਹਿੰਦਾ ਮੈਨੂੰ
ਰਿਸ਼ਤੇਦਾਰ ਆਈ ਵੀ ਜਾਂਦੇ ਆ ਕਿਤੇ ਗਏ ਵੀ ਨੀ। ਮੀਨਾ ਹੀ ਹੋ ਗਿਆ। ਮੈਨੂੰ ਤਾਂ ਮੈਂ ਕਿਹਾ ਵੀ ਮੇਰਾ ਸੂਟ ਫੜਾ ਜੋੋ।
ਤੇ
ਵੀ ਸੂਟ ਫੜਾ ਜੋ ਮੇਰੇ ਕੋਲ ਨਾ ਟੈਮ ਨੀ ਹੈ। ਮੈਂ ਕਿਹਾ ਥੋਡੇ ਕੋਲ ਟੈਮ ਬਾਕੀ ਸਾਰੀਆਂ ਗੱਲਾਂ ਲਈਏ ਹੈਂ। ਰੋਟੀ ਖਾਨ ਲਈ ਆ ਲੰਗਰ ਛਕਣ ਲਈ ਆ ਅਹ ਇੱਕ ਸਾਡੇ ਇੱਥੇ ਇੱਕ ਹੋਰ ਭਾਜੀ ਰਹਿੰਦੇ ਉਹਦੇ ਨਾਲ ਗੱਪ ਲੜਾਉਣ ਲਈ ਏ ਮੈਂ ਕਿਹਾ ਅ ਅਸੀਂ ਕਮਲੇ ਆ। ਹੈਂ। ਭਾਜੀ ਦਾ ਬੋਤ ਔਖਾ ਭੈਨ ਜੀ ਇਹਦੇ ਤੇ ਤਾਂ ਡਿਪੈਂਡ ਹੀ ਨਾ ਰੋ।
ਮੈਂ ਸੱਚੀ ਮੈਂ ਨ ਨਾ ਮੈਨੂੰ ਹੋਇਆ ਮੈਂ ਕਿ ਹਾਏ ਭਾਜੀ ਬਿਲਕੁਲ ਈ ਮੂੰਹ ਤੇ ਸਾਫ ਕੋਰਾ ਨਾ।
ਲੈ ਤੁਹਾਡੀ ਸੇਮ ਕੋਰੇ ਨਾਲ ਹੀ ਗੱਲ ਮੈਂ ਇੱਕ ਹਫ਼ਤੇ ਤੋਂ ਉਹਦੇ ਕੰਨਾ ਚ ਮੈਂ ਪਾਈ ਆ। ਇਹਨੂੰ ਤਾਂ ਵੀ ਰੇਅਲਾਈਜ਼ ਨਹੀਂ ਹੁੰਦਾ ਇਹਨੂੰ ਤਾਂ ਵੀ ਨੀ ਸਮਜ ਆਉਂਦੀ ਵੀ ਮੈਨੂੰ ਜਿਹੜੇ ਮੇਰੀ ਨਨਾਣ ਆ ਉਹਨਾਂ ਨੇ ਵੀ ਸੇਮ ਇਹੀ ਗੱਲ ਕਹੀ ਤੂੰ ਮੈਨੂੰ ਹਰ ਇੱਕ ਗੱਲ ਲਈ ਨਾ ਕਾਰਦਾ ਹਰ ਇੱਕ ਗੱਲ ਲਈ। ਮੈਂ ਇਹਨੂੰ ਕਿਹਾ ਮੈਂ ਕਿਹਾ ਭਾਈ ਦੇਖ ਤੂੰ ਜੇਦਾ ਬੜਾ ਤਾਂ ਇਹ ਬਣਿਆ ਨੀ ਆ ਜੇ ਆਪਦੇ ਆਪ ਨੂੰ ਸੋਚ ਪੁੱਛਦਾ ਹੋਵੇ ਮੈਂ ਕਿਹਾ ਪਰਾਂ ਹੋ ਠੀਕ ਆ। ਮੈਂ ਕਿਹਾ ਤੂੰ ਤੈਨੂੰ ਬਿਲਕੁਲ ਇਹ ਨੀ ਤੂੰ ਕੋਰੇ ਨਾ ਕਾਰਦਾ।
ਬਿਲਕੁਲ ਕੋਰੀ ਨਾ ਬਿਲਕੁਲ ਨਾ ਹੈ ਈ ਨਹੀਂ ਵੀ ਦੂਸਰਾ ਬੰਦਾ ਭਾਵੇਂ ਮਰਦਾ ਮਰ
ਹਾਂ ਮੈਂ ਇਹੀ ਕਹਿ ਦੇ ਦੇਖੋ ਭੈਨ ਜੀ ਪਤਾ ਕੀ ਅੱਜ ਦੇ ਟੈਮ ਚ ਜੇ ਆਪਾਂ ਸੋਚਾਂਗੇ ਨਾ ਵੀ ਸਾਨੂੰ ਸਾਡੇ ਲੋਕ ਕੰਮ ਆਉਣਗੇ ਕਹਿੰਦੇ ਆ ਰਿਸ਼ਤੇਦਾਰੀ ਨਾਲ ਬਾਅ ਚੋਂ ਬਣਾਓ ਪਹਿਲਾਂ ਆਸ ਮਾਣ ਨਾਲ ਚੰਗੀ ਤਰ੍ਹਾਂ ਬਣਾ ਕੇ ਰੱਖੋ। ਕਹੇਗਾ ਇਹ ਤਾਂ ਜਮਾ ਹੀ ਨਾ ਕਰ ਦਿੰਦਾ ਜਮ ਮੈਂ ਕਿਹਾ ਕੋਈ ਨਾ ਪੁਤ ਤੋਨੂੰ ਵੀ ਲੋੜ ਤੁਹਾਨੂੰ ਵੀ ਲੋੜ ਪੈਣੀ ਆ ਆ ਜਾਓ ਫੇਰ ਮੈਂ ਸੇਮ ਨਾ ਨਾ ਕਉਗੀ।
ਰਾਤੀ ਸਾਢੇ ਦਸ ਦਸ ਵਜੇ ਮੈਨੂੰ ਪਾਉਣੇ ਗਿਆਰਾ ਮੈਨੂੰ ਨੀਂਦ ਆਈ ਸੀ ਬੜੀ ਤੇਜ ਫੇਰ ਸਾਢੇ ਦਸ ਵਜੇ ਇਹਨਾਂ ਦਾ ਕੋਲ ਆਇਆ ਮੈਨੂੰ ਪਰ ਮੈਨੂੰ ਫੋਨ ਕਰਲੋ ਜੀ ਮੈਂ ਕਿਹਾ ੳਕੇ ਫੇਰ ਹੁਣ।
ਅਕਸਰ ਆਪਾਂ ਇਹਨਾਂ ਤੋਂ ਬੜੇ ਹਾਂ ਇਹਨਾਂ ਨੇ ਮਾੜੀ ਜਿਹੀ ਲਿਹਾਜ਼ ਰੱਖਣੀ ਚਾਹੀਦੀ ਹੈ ਕਿ ਨਹੀਂ ਰੱਖਣੀ ਚਾਹੀਦੀ ਭੈਨ ਜੀ ਦੱਸੋ ਤੁਸੀਂ।
ਉਹ ਕਰਨਾ ਚਾਹੀਦਾ ਸਾਫ਼ ਜਿਹੜੀ ਗੱਲ।
ਪਤਾ ਨਹੀਂ ਇਹ ਦੋ ਤਿੰਨ ਸਾਲਾਂ ਤੋਂ ਏਦਾਂ ਦਾ ਹਾਂ ਤੇ ਪਤਾ ਨੀ ਦੋ ਤਿੰਨ ਦੋ ਤਿੰਨ ਸਾਲਾਂ ਤੋਂ ਪਤਾ ਨੀ ਇੰਨਾ ਕੀ ਇਹਨੂੰ ਹੋ ਗਿਆ ਸਾਫ਼ ਹੋ ਰਿਹਾ ਮੈਂ ਕਿਹਾ ਦੇਖੋ ਭਾਜੀ ਤੁਸੀਂ ਨਾ ਏਨੀ ਕੋਰੀ ਨਾ ਨਾ ਕਰਿਆ ਕਰੋ ਇਹ ਵੀ ਸੋਚ ਲਿਆ ਕਰੋ ਵੀ ਅਸੀਂ ਤੁਹਾਡੇ ਕੰਮ ਆਉਂਨੇ ਆ ਕਿ ਨਹੀਂ ਆਉਂਨੇ। ਫੇਰ ਤੁਸੀਂ ਕਹੋਗੇ ਵੀ ਮੈਨੂੰ ਗੱਲਾਂ ਸੁਣਾਨੇ ੳ ਮੈਂ ਕਿਹਾ ਤੁਸੀਂ ਗੱਲਾਂ ਸੁਣਨ ਆਲੇ ਕੰਮ ਕਰਦੇ ੳ ਮੈਂ ਵੀ ਇਹੀ ਗੱਲ ਕਹੀਏ ਇਹਨਾਂ ਨੂੰ ਵੀ ਤੁਸੀਂ ਗੱਲਾਂ। ਸੁਣਨ ਨਾਲੇ ਕੰਮ ਕਰਦੇ ਨੇ ਕੰਮ ਨਾ ਜਿਹੜੇ ਬੰਦ ਕਰਦੋ ਤੇ ਨਾ। ਥੋੜਾ ਜਿਹਾ ਮੈਂ ਕਿਹਾ ਸਹੀ ਚੱਲੋ।
ਸਮਝਾਣ ਵਾਲਾ ਨੀ ਹੈ। ਮੈਨੂੰ ਲੱਗਦਾ ਕਿ ਮੈਂ। ਸਹੀ ਆ ਤੇ ਬਈ ਜਿਹੜੀ ਮੈਂ ਗੱਲ ਕੀਤੀ ਉਹ ਮੈਂ ਸਹੀ ਆ।
ਪੁਰਾਣੇ ਨਹੀਂ ਛੱਡੀ ਦੇ ਮੈਂ ਤਾਂ ਸਾਫ਼ ਇਹੀ ਗੱਲ ਕਹੀ ਆ।
ਇਹੀ ਮੇਰੀ ਮਦਰ ਲੋ ਨੇ ਇਹਨਾਂ ਨੂੰ ਕਿਹਾ ਸੀ। ਤੁਸੀਂ ਨਾ ਸਾਨੂੰ ਨਾ ਭੁੱਲ ਗਏ ਹੋ ਤੇ ਨਵੇਂ ਬੰਦੇ ਤੁਹਾਨੂੰ ਮਿਲ ਗਏ ਨੇ ਤੁਸੀਂ ਸਾਨੂੰ ਭੁੱਲ ਗਏ ਹੋ। ਬਹਿਸ ਵੀ ਹੋਈ ਸੀ।
ਮੇਰੀ ਵੀ ਬਹੁਤ ਬਹਿਸ ਹੋਈ ਆ ਜੀ ਮੇਰੀ ਵੀ ਬਹੁਤ ਬਹਿਸ ਹੋਈ ਆ। ਕਿਉਂਕਿ ਬੰਦਾ ਦੇਖੋ ਇੱਕ ਵਾਰੀ ਕੋਪਰੇਟ ਕਰ ਲੈਂਦਾ ਦੋ ਵਾਰੀ ਫਿਰ। ਤੀਜੀੇ ਵਾਰੀ ਬੰਦੇ ਲੱਗਦਾ ਇਹ ਤਾਂ ਸਾਡੀ ਸਿਧੀ ਬੇਇਜ਼ਤੀ ਕਰੀ ਜਾਂਦਾ। ਠੀਕ ਹੈ ਨਾ ਅੱਜ ਤਾਂ ਦੇਖੋ ਅੱਜ ਦੇ ਟਾਈਮ ਤੋਂ ਨਾ ਤਾਂ। ਤੁਹਾਡੀ ਮੰਮੀ ਨੇ ਇਹਨਾਂ ਦਾ ਹੱਕ ਰੱਖਣਾ ਭਾਜੀ ਦਾ ਨਾ ਤਾਂ। ਆਪਾ ਰੱਖਣਾ ਨਾ ਤਾਂ ਉਹਨੇ ਰੱਖਣਾ ਇੱਕ ਪਿਆਰ ਹੁੰਦਾ ਉਹ ਵੀ ਇਹ ਕਰਕੇ ਰਾਜੀ ਨੀ।
ਤੈਨੂੰ ਅਗਰ ਤੇਰੇ ਕੋਲ ਅਸੀਂ ਕੰਮ ਕਰਾ ਰਹੇਾਂ ਤੇ ਅਸੀਂ ਫਰੀ ਤੇ ਕਰਾ।
ਹਾਂ ਸਹੀ ਗੱਲ ਆ ਜੀ ਸਹੀ ਗੱਲ ਆ ਇਹਨਾਂ ਦੀ ਪਤਾ ਨੀ ਭਾਜੀੀ ਨੂੰ ਮੈਨੂੰ। ਲੱਗਦਾ ਕੋਈ ਭੂਤ ਪਾਤ ਤਾਂ ਨੀ ਚਿੰਬੜ ਗਈ।
ਹੋਰ ਹੀ ਕੁਛ ਹੋਇਆ ਪਿਆ ਉਹ ਤਾਂ ਹੋਰ ਉਹਦੀ ਹਵਾ ਖ਼ਰਾਬ ਹੋਈ। ਭਾਜੀ ਦੀ ਤੇ ਉਹਨੂੰ ਪਤਾ। ਮੇਰੀ ਹਵਾ ਖਰਾਬ ਹੋਈ ਪਈ ਆ ਪਤਾ ਨੀ ਕਿਹੜੇ ਨੂੰ ਏਦਾਂ ਦੇ ਨਵੇਂ।
ਜੇ ਅਸੀਂ ਕੁਛ ਗੱਲ ਕਰਦੀਏ ਸਮਝਾ ਦੀਏ।
ਬਸ ਕਹਿੰਦੇ ਜਲਦੀ ਕਰੋ ਛੇਤੀ ਬੋਲੋ ਹਾਂ ਛੇਤੀ ਬੋਲੋ ਤਾਂ ਹੀ ਤੇ ਕਿਆ ਭੂਤ। ਸੁਣਦੀਆਂ ਗੱਲਾਂ ਕੀ ਆ ਰੱਬ ਜਾਣੇ। ਕਿਹੜੀ ਇਹ ਚ ਆਤਮਾ ਪਰਿਵਰਤਨ ਹੋ ਗਈ ਹੈ ਪਤਾ ਨੀ ਲੱਗਦਾ ਜੀ। ਮੈਂ ਤੇ ਐਨੂੰ ਕਿਹਾ ਮੈਂ ਕਿਹਾ ਗੁਰਦੁਆਰੇ ਵੀ ਆਉਂਦਾ ਨਾ ਮੱਥਾ ਟੇਕ ਕੇ ਭਾਜੀ ਕੋਲ ਬੈਠਿਆ ਕਰ।
ਅੱਛਾ ਕੱਲ ਵੀ ਅਸੀਂ ਭਾਜੀ ਨੂੰ ਮਿਲੇ ਹਾ ਗੁਰਦੁਆਰੇ ਦਾ। ਤੁਹਾਨੂੰ ਮਿਲਿਆ ਤੇ ਇਕ ਦਮ ਵੀ ਤੁਹਾਡੇ ਕੋਲੋਂ ਉੱਠਕੇ ਆ ਗਿਆ ਤੇ ਮੈਂ ਕਿਆ ਆ ਗਿਆ ਤੇ ਫ਼ਿਰ ਕੀ ਹੋਆ। ਤੇ ਕਹਿੰਦੇ ਉਹ ਨਾ ਐੰਜ ਪਾਠ ਕਰਨਗੇ ਦੇਰ ਲੱਗੇਗੀ ਮੈਂ ਕਿਆ ਅਛਾ ਤੁਸੀਂ ਨੀ ਕਰਨਾ ਪਾਠ।
ਲੰਗਰ ਛਕਣ ਚਲੇ ਗਏ ਉਹ ਉਹ ਤਾਂ ਕਹਿੰਦੇ ਮੈਂ ਜਿਵੇਂ ਜਾਵਾਂ ਪੰਜ ਵਜੇ ਲੰਗਰ ਤਿਆਰ ਮਿਲੇ।
ਬਸ ਉਹੀ ਤੇ ਹੁੰਦਾ।
ਹਾਂ ਭਾਜੀ ਨੂੰ ਨਾ ਹੁਣ ਇਹਨਾਂ ਨੂੰ ਹਾਂ। ਹੁਣ ਇਹਨਾਂ ਨੂੰ ਭਾਜੀ ਨੂੰ ਬੁਲਾ ਕੇ ਨਾ ਆਪਾਂ ਬਿਠਾ ਕੇ ਇੱਕ ਮੀਟਿੰਗ ਰੱਖਾਂਗੇ। ਹਨਾ ਫੇਰ ਇਹਨੂੰ ਸਮਝਾਵਾਂਗੇ ਵੀ ਭਾਈ। ਹਾਂ ਘਰ ਬਿਠਾ ਬੈਠਕ ਕਰਨੀ ਪੈਣੀ ਆ ਕਿਉਂਕਿ ਭਾਜੀ ਤੁਹਾਨੂੰ ਨਾ ਇਵੀ ਰੋਲੀ ਜਿਹੇ ਜਾਂਦੇ ਐ।
ਇੱਕ ਹੋਰ ਮਾਰਦਾ ਬੜਾ ਜ਼
ਹੋਰ ਜੀ ਤੁਹਾਡੇ ਪੇਕੇ ਸਾਰੇ ਠੀਕ ਆ।
ਸਭ ਵਧੀਆ ਜੀ।
ਅੱਛਾ ਹਾਂਜੀ ਸਵੇਰੇ ਤੁਹਾਡੇ ਸਵੇਰੇ ਤੁਹਾਡੀ ਗੁੜੀਆਂ ਬਾਰੇ ਗੱਲ ਕਰ ਤਾਂ ਰਹੇ ਸੀਗੇ ਭਾਜੀ। ਮੈਂ ਦੱਸਿਆ ਸੀਗਾ ਵੀ ਭੈਣ ਜੀ ਨਾਲ ਭੈਣ ਜੀ ਦਾ। ਤੁਸੀਂ ਸੂਟ ਜਿਹੜਾ ਸੀਤਾ ਸੀਗਾ ਤੁਸੀਂ ਤਾਂ ਕਹਿ ਰਹੇ ਸੀ ਤੁਸੀਂ ਸੀਿਉਂਤਾ ਉਹ ਤਾਂ ਭੈਣ ਜੀ ਨੇ ਆਮ ਸਟਿਚ ਕੀਤਾ ਆ।
ਇਸ ਮੈ ਸ਼ੁਰੂ ਹੋ ਗਈ? ।
ਕਿ ਅਹ ਉਹ ਤਾਂ ਅੱਜ ਚੱਲੇ ਆਪਣੇ ਪੇਕੇ ਮੈਂ ਕਿਹਾ। ਅੱਛਾ ਫੇਰ ਗੱਲ ਕਿਵੇਂ ਉਹ ਕਹਿੰਦੇ ਨਹੀਂ ਉੱਥੇ ਕਰ ਲੈਣਗੇ ਉਹ ਗੱਲ ਹੈ ਜੀ। ਕੋਈ ਗੱਲ ਨੀ ਮੈਂ ਕਿਹਾ ਹਾਂ ਮੈਂ ਗੱਲ ਕਰੂੰ ਕਹਿੰਦੇ ਉਹਨਾਂ ਦੀ ਉਹ ਗੁੜੀ ਆ ਸੁਖ। ਸੁਖਮਨੀ ਨਾਮ ਰੱਖਿਆ। ਬਹੁਤ ਸੋਹਣਾ ਨਾਮ ਰੱਖਿ
ਥੈਂਕ ਯੂ!
ਬਹੁਤ ਵਧੀਆ ਨਾਂ ਰੱਖਿਆ ਏ।
ਅਸੀਂ ਨਾ, ਕੀ ਕਹਿੰਦੇ ਨੇਂ? ਉਹਦੀ ਮੰਮੀ ਨਾ ਰਾਧਾ-ਰਾਧਾ ਜਿਆਦਾ ਕਰਦੀ ਸੀ। ਤੇ ਮੇਰਾ ਮੁੰਡਾ ਓਸਦੇ ਮੂੰਹ ਤੇ ਨਾ, ਮਤਲਬ ਮੇਰੇ ਬੇਟੇ ਦੇ ਮੂੰਹ ਤੇ, ਜਿਹੜਾ ਨਾਮ ਆ ਜਾਏ ਨਾ। ਉਹ ਫਿਰ ਰੱਟਦਾ ਰਹਿੰਦਾ ਏ। ਤੇ ਜਦੋਂ ਹੋਈ ਨਾ। ਕਹਿੰਦਾ ਰਾਧਾ ਆਈ ਹੈ। ਰਾਧਾ-ਰਾਧਾ ਆਈ ਹੈ। ਰਾਧਾ!
ਅੱਛਾ! ਹੁਹ
ਤੇ, ਹੀ-ਹੀ-ਹੀ! ਇਹਨੇਂ ਉਹਦਾ ਨਾਮ ਵੀ ਪਕਾਤਾ ਰਾਧਾ।
ਨਹੀਂ ਸੁਖਮਨੀ ਬੋਲੋ ਠੀਕ ਆ। ਰਾਧਾ ਵੀ ਵਧੀਆ। ਕੋਈ ਇਹ ਨੀ ਪਰ ਅੱਜ ਦੇ ਟਾਈਮ ਨਾਲ ਬੱਚੇ ਨੇ, ਦੇਖੋ ਜੀ ਸਕੂਲ ਜਾਣਾ। ਜਾਣਾ ਨਾ?
ਨਹੀਂ! ਐਂ ਤੇ ਉਹਦਾ ਨਾਮ ਪੂਰਾ ਪ੍ਰੋਪਰ। ਜਿਹੜਾ ਰੀਅਲ ਨੇਮ ਹੈ, ਉਹ ਤਾ ਸੁਖਮਨੀ ਕੋਰ ਹੀ ਹੈ।
ਹਾਂ! ਚਲੋ ਘਰੇ ਜੇ ਰਾਧਾ ਬੋਲਣ ਤਾਂ ਚ ਤੇ ਘਰ ਦਾ ਤਾ ਰਾਧਾ ਸਹੀ।
ਦਰ ਵੜਿਆ, ਤੇ ਦੇਖਦੇ ਹੀ ਬੋਲੇਗਾ ਰਾਧਾ-ਰਾਧਾ।
ਬਸ ਫਿਰ ਕੋਈ ਗੱਲ ਨੀ। ਫਿਰ ਜੇ ਬੱਚਾ ਐਂ ਕਹਿ ਰਿਹਾ। ਤਾ ਕੀ ਪਤਾ ਸੱਚੀ ਕੋਈ ਗੱਲ ਹੋਉਣੀ ਆ। ਹੈਨਾ? ਆਹ ਆਪ ਵੀ ਬਹੁਤ ਪਿਆਰਾ ਆ।
ਐਂਵੇਂ, ਆਪ ਕੀ ਕਹਿੰਦੇ ਨੇਂ? ਹਾਂ ਕਹਿ ਰਿਹਾ ਸੀ। ਕਹਿ ਰਿਹਾ ਸੀ ਮੰਮਾ ਮੈਂ ਜਾਊਂ। ਅੱਜ ਕਹਿ ਰਿਹਾ ਸੀ, ਮੈਂ ਜਾਊਂ ਉਧਰ। ਮੈਂ ਕਿਹਾ ਬੇਟਾ ਅਭੀ ਤੋ ਬਹੁਤ ਦੁਪਹਿਰ ਹੈ। ਅਭੀ ਨੀ ਜਾਨਾ। ਫਿਰ ਇਹਨੇ ਜਾਣਾ ਏ ਨਾ ਕੱਲ ਮੇਰੇ ਨਾਲ। ਤਿਆਰੀਆਂ ਕਰਾ ਰਿਹਾ ਸੀ। ਤਿਆਰੀ ਕਰਦੇ ਸੀ ਅਸੀ। ਪਰ ਕੱਲ ਬਾਜਾਰ ਦੇ ਮੇਰੇ ਇੰਨੇ ਚੱਕਰ ਲੱਗੇ।
ਦੇਖੋ ਮੈਂ ਤਾਂ ਥੋਨੂੰ ਈ ਕੋ ਗੱਲ ਦੱਸੂੰਗੀ, ਬੈਗ ਦੋ ਹੀ ਲੈ ਕੇ ਜਾਇਓ। ਕਿਉਂਕਿ ਉੱਥੋਂ ਆਉਂਦੇ ਹੋਏ
ਹਾਂ! ਹੌਲੀ ਬੋਲ ਮੈਂ ਤੇ ਆਰਾਮ ਨਾਲ
ਹਾਂ! ਤਾਂ ਇਸ ਕਰਕੇ ਇੱਥੋਂ ਇੱਕ ਅੱਧਾ ਹੀ ਲੈ ਕੇ ਜਾਓ। ਉੱਥੋਂ ਭਾਵਾਂ ਦੀ ਪੰਜ ਛੇ ਲਿਆਓ।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
ਹਾਂ!
ਤੇ ਕੀ ਕਹਿੰਦੇ ਨੇਂ ਬਾਅਦ ਚ ਫਿਰ ਮੈਨੂੰ ਪਰ
ਕਿਉਂਕਿ ਬੱਚੇ ਨਾਲ ਨਾ! ਤੁਸੀ ਜਿੰਨਾ ਕੱਪੜ ਲਓਂਗੇ, ਉਓਨਾਂ ਘੱਟ ਆ। ਜਿਹੜੇ ਆਹ ਬੱਚਿਆਂ ਨੇਂ ਕੱਪੜੇ ਗੰਦੇ ਕਰ ਰਹੇ ਹੈਂ। ਚਾਰ-ਚਾਰ ਜੋੜੇ ਇੱਕ ਦਿੰਨ ਦੇ ਫੜਕੇ ਚੱਲੋ ਤੁਸੀ।
ਹਾਂ! ਪਹਿਲੇ ਹੁੰਦਾ ਸੀ। ਹੁਨ ਨਹੀਂ ਹੋਣੀ ਸੀ। ਮੈਨੂੰ ਬਾਅਦ ਮੇਰਾ ਬੇਟਾ ਹੁਨ ਮਤਲਬ ਕਿ ਬੜਾ ਘੱਟ, ਬਹੁਤ ਘੱਟ ਕੱਪੜੇ ਮਤਲਬ ਕੀ ਗੰਦੇ ਕਰਦਾ। ਬੜਾ ਖਿਆਲ ਰੱਖਦਾ ਆਪਣਾ, ਆਪਨੇ ਆਪ ਹੀ।
ਬਹੁਤ ਵਧੀਆ ਗੱਲ ਆ। ਦੇਖੋ, ਇਹ ਤਾਂ ਬੱਚਿਆਂ ਦੀ ਬਹੁਤ, ਮੇਰਾ ਬੇਟਾ ਤਾਂ ਪੁੱਛੋ ਹੀ ਨਾ। ਹੁਣ ਮੈਂ ਨਿਹਵਾ ਕੇ, ਬਾਹਰ ਤਿਆਰ ਕਰਕੇ ਕੱਢਿਆ ਨਾਂ। ਜਿਵੇਂ ਮੈਂ ਦੋ ਮਿੰਟਾਂ ਚ ਆਈ। ਉਹ ਗੰਦਾ ਬਣਿਆ ਐਂ ਲੱਗਦਾ ਨਹਾਇਆ ਹੀ ਨੀ। ਦੱਸ ਦਿਣਾ ਤੋ ਨੀ ਨਹਾਇਆ, ਫਿਰ ਐਂ ਲੱਗਦਾ।
ਮੈਂ ਨਾ ਉੱਧਰ ਜਾ ਰਿਹਾ ਸੀ। ਮੰਮਾ ਮੈਨੇ ਖੇਲਨੇ ਜਾਣਾ ਟਿਆ, ਟਾਈਮ ਹੋ ਗਿਆ ਸੀ। ਛੇ ਵੱਜ ਗਏ ਸੀ। ਤਿਆਰ ਕਰ ਦੋ। ਫਿਰ ਆਪ ਬੋਲੋਗੇ ਚੰਗਣ ਮਨਕੇ ਫਿਰ ਬੰਧ ਕੇ ਚਲਾ ਗਿਆ।
ਹੋਰ, ਆਹੀ ਤਾ ਗੱਲ। ਹੁਣ ਮੈਂ! ਮੇਰੇ ਮੁੰਡੇ ਦੇ ਜਦੋ ਪੈਂਦੀਆਂ ਨੇਂ ਨਾ, ਕੰਨਾਂ ਤੇ। ਮੈਂ ਹੁਣ, ਉੱਧਰ ਨਾ ਇਹਦੇ ਚਾਰ, ਪੰਜ, ਛੇ ਜੋੜੇ, ਤੁਸੀ ਮੰਨੋਗੇ ਨਹੀਂ। ਅਹ ਚੇਂਜ ਕੀਤੇ। ਸੱਤਵੇਂ ਚ ਫੇਰ ਮੈਂ ਏਨੂੰ ਕੁੱਟਣਾ ਸ਼ੁਰੂ ਕੀਤਾ। ਮੈਂ ਕੈਆ ਇੱਕ, ਦੋ, ਮੈਂ ਕੈਆ, ਏਥੇ ਫੈਸ਼ਨ ਸ਼ੋ ਚੱਲ ਰੈਆ। ਮੈਂ ਕਿਆ, ਤੂ ਤਾ ਲਾ, ਅਲ, ਅਮਲਾ, ਅਲਮਾਰੀ ਸਾਰੀ ਖਾਲੀ ਕਰਤੀ।
ਏ ਤੇ ਹੈ।
ਜਿਵੇਂ ਨਵਾਏਆ, ੳੰਵੇ ਗੰਦਾ। ਐਂ ਲੱਗ ਰੇਆ, ਪਤਾ ਨੀ ਮੀਨਾ ਹੋ ਗਿਆ, ਅਨਾਥ ਆ ਕੀ ਆ? ਏਨੂੰ ਕੋਈ ਨੁਵਾਨ ਵਾਲਾ ਨੀ। ਏਨੂੰ ਕੋਈ ਪੂੰਝਾ, ਕੂੜੇ ਕਚਰੇ ਵਾਲਾ ਲੱਗੇ। ਏਨਾ ਖੇਡਦਾ, ਏਨਾ ਖੇਡਦਾ। ਫੇਰ ਹੁਨ ਨਾ, ਮੈਂ ਕੀ ਕੀਤਾ ਨਾ ਭੈਨ ਜੀ, ਸਹੀ ਗੱਲ ਦੱਸਾਂ। ਅਹ ਸਾਡੇ ਨਾਲ, ਸਾਡੇ ਨਾ ਇੱਕ ਦੁਕਾਨ ਆ ੳ ਨਾ ਟਮਾਟਰ ਪਿਆਜ ਤੋ ਲੈ ਕੇ, ਬੱਚੇਆਂ ਦੇ ਅੰਡਰਵਿਅਰ ਤੋ ਲੈ ਕੇ ਹਰ ਚੀਜ ਰੱਖਦੀ ਆ। ਪਤਾ ਨੀ ਲੱਗਦਾ ਦੁਕਾਨ ਕਾਦੀ ਆ? ਪਰ ਰੱਖਦੀ ਸਾਰਾ ਕੁਛ ਆ।
ੳਨੇ ਦੇਖੋ ਜੀ ਕੋਸਮੈਟਿਕ ਵੀ ਰੱਖਨਾ, ਕੱਪੜੇ ਵੀ ਰੱਖਨੇ ਆ, ਟਮਾਟਰ, ਧਨੀਆ, ਦਾਲਾਂ ਸਾਰਾ ਕੋਛ ਰੱਖਦੀ ਆ। ਮੱਖਨ, ਬਟਰ, ਮੈਂ ਕੈਨੀ ਆ ਏਨੀ ਕੁ ਦੁਕਾਨ ਚ ੳ ਸਾਰਾ, ਮੈਂ ਕੈਨੀ ਆ ਪੂਰਾ ਸੈ਼ਰ ਲੈ ਕੇ ਬੈਠੀ ਆ। ਮੈਂ ਮੇਰੇ ਮੁੰਡੇ ਨੂੰ ਫੜਾਏ ਭੈਣ ਜੀ ਸੌ, ਪੰਜਾਹ ਰੁਪਏ ਫੜਾਏ
ਹੂੰ
ਨਾਲੇ ਪੰਜਾਹ ਰੁਪਏ ਦੀਆਂ ਪੰਜ ਨਿੱਕਰਾਂ ਲੈਆਯਾ, ਮੈਂ